ਉਹ
ਹੈਲੋ।
ਸਤਿ ਸ੍ਰੀ ਅਕਾਲ ਮੈਮ।
ਸਤਿ ਸ਼੍ਰੀ ਅਕਾਲ ਮੈਮ ਹੋਰ ਕਿੱਦਾਂ?
ਵਧੀਆ ਤੁਸੀਂ ਦੱਸੋ।
ਮੈਂ ਵੀ ਮੈਮ ਵਧੀਆ ਠੀਕ ਠਾਕ।
ਹੋਰ ਕੀ ਕਰ ਰਹੇ ਸੀ ਤੁਸੀਂ?
ਕੁਛ ਨੀ ਮੈਮ ਬਸ ਫ੍ਰਰੀ ਬੈਠੇ ਹੋਏ ਸੀਗੇ ਕੰਮ ਫਿਨਿਸ਼ ਕਰਤੇ ਨੇ ਨਹਾ ਧੋ ਕੇ ਫਿਰਲੇ ਬੈਠੇ ਹੋਏ ਸੀ ਏਸੀ ਲਗਾ ਕੇ
ਠੀਕ ਹੈ ਜੀ ਵਧੀਆ ਚਲੋ।
ਹਾਂਜੀ ਤੁਸੀਂ ਦੱਸੋ? ਕੰਮ ਸਾਰੇ ਖਤਮ ਹੋ ਗਏ ਨੇ?
ਹਾਂਜੀ-ਹਾਂਜੀ ਸਾਰੇ ਖਤਮ ਹੋ ਗਏ।
ਚਲੋ ਵਧੀਆ ਗੱਲ ਆ ਮੈਮ ਸਾਰੇ ਕੰਮ ਖਤਮ ਹੋ ਗਏ ਨੇ ਤੇ ਤੁਸੀਂ ਵੀ ਹੁਣ ਫ੍ਰਰੀ ਹੋ ਗਏ ਹੋ ਮਤਲਬ ਔਨਲਾਈਨ ਕੰਮ ਕਰਨ ਵਾਸਤੇ
ਹਾਂਜੀ-ਹਾਂਜੀ ਮੈਮ
ਚਲੋ ਵਧੀਆ ਗੱਲ ਆ ਮੈਮ ਹੋਰ ਸਾਰੇ ਘਰ ਵਧੀਆ ਠੀਕ ਠਾਕ
ਹਾਂਜੀ ਸਭ ਵਧੀਆ ਤੁਸੀਂ ਸੁਣਾਓ?
ਹਾਂਜੀ ਆਪਣੇ ਵੀ ਸਭ ਵਧੀਆ ਠੀਕ ਠਾਕ।
ਹੋਰ ਸਾਰੇ, ਤੁਹਾਡੇ ਸਿਸਟਰ ਕੀ ਕਰਦੇ ਨੇ?
ਕੁਛ ਨਹੀਂ ਮੇਰੇ ਸਿਸਟਰ ਮੈਰਿਡ ਨੇਗੇ ਅਤੇ ਹੁਣ ਛੁੱਟੀਆਂ ਕੱਟਣ ਲਈ ਇੱਥੇ ਆਏ ਹੋਏ ਨੇਗੇ ਘਰ
ਠੀਕ ਹੈ ਜੀ ਉਹਨਾਂ ਦਾ ਬੇਬੀ ਵੀ ਹੋਣਾ ਕੋਈ?
ਹਾਂਜੀ ਹਾਂ ਹਾਂਜੀ ਜੀ ਹਾਂ, ਪੰਜ ਸਾਲ ਦੀ ਕੁੜੀ ਹੈਗੀ ਆ ਉਹਨਾਂ ਕੋਲ ਤੇ ਉਹ ਵੀ ਬਾਹਰ ਖੇਡਣ ਦੇਈ ਹੈਗੀ ਹਜੇ ਤੇ ਮਤਲਬ ਹਜੇ ਮੌਸਮ ਠੀਕ ਹੈ ਨਾ ਇੰਨੀ ਗਰਮੀ ਨਹੀਂ ਹੋਈ ਸ਼ਾਮ ਖੇਡ
ਹਾਂਜੀ, ਹਾਂਜੀ, ਹਾਂਜੀ
ਫਿਰ ਬਾਰਾਂ ਕੁ ਬਜਦੇ ਨੂੰ ਤੇ ਅੰਦਰ ਹੀ ਆ ਜਾਂਦੇ ਨੇ ਸਾਰੇ ਮਤਲਬ ਆਪਣੇ-ਆਪਣੇ ਏਸੀਆਂ ਚ ਅੰਦਰ ਆ ਕੇ ਬੈਠ ਜਾਂਦੇ ਨੇ ਗਰਮੀ ਜਿਆਦਾ ਹੋ ਜਾਂਦੀ ਹੈ ਨਾਹ ਧੋ ਕੇ ਹਜੇ ਬੱਚੇ ਖੇਡਣ ਦੇ ਨੇ ਇਕੱਠੇ ਹੋ ਕੇ ਅਤੇ ਸਾਰੇ ਫਿਰ ਬੱਚੇ ਨਹਾ ਧੋ ਕੇ ਅੰਦਰ ਆ ਕੇ ਬੈਠ ਜਾਣਗੇ ਫ਼ੋਨ ਦੇਖਣਗੇ।
ਹਾਂਜੀ ਸੌਦੇ ਨੀ ਹੈਗੇ ਦਿਨ ਚ?
ਨਹੀਂ ਮੈਡਮ ਕਿੱਥੇ ਸੋਣਾ ਹੈ ਸਾਰਾ ਦਿਨ ਦੁਖੀ ਕਰਦੇ ਨੇ ਏਤੇ। ਜਾਂ ਤਾਂ ਫੋਨ ਦੇ ਦੇਖਣਗੇ ਜਾਂ ਖਿਲਾਰਾ ਪਾਉਣਗੇ ਜਾਂ ਫਿਰ, ਹਾਂਜੀ-ਹਾਂਜੀ ਜ ਮੈਮ ਜਾਂ ਖਲਾਰਾ ਪਾ ਕੇ ਰੱਖਣਗੇ ਪੂਰੇ ਘਰ ਦੇ ਵਿੱਚ, ਕਦੀ ਉਹ ਚੁੱਕ ਲਿਆ, ਕਦੀ ਉਹ ਚੁੱਕ ਲਿਆ, ਕਦੀ ਕਿਸੇ ਨੂੰ ਥੱਪੂ ਕੁੱਟਣ ਬੈਠ ਜਾਂਦੇ ਨੇ, ਕਦੇ ਆਪਸ ਚ ਲੜਨ ਲੱਗ ਜਾਂਦੀਆਂ ਨੇ
ਹਾਂਜੀ-ਹਾਂਜੀ ਹੋਰ ਹੋਨੇ ਨਾਲ ਕੋਈ ਛੋਟੇ ਬੱਚੇ ਤੁਹਾਡੇ ਘਰ ਚ
ਹਾਂਜੀ-ਹਾਂਜੀ ਮੈਮ, ਹਾਂ ਜੀ ਹਾਂਜੀ ਮੈਮ ਇੱਕ ਗੁੜੀਆ ਹੋਰ ਏ ਮਤਲਬ ਉਹ ਵੀ ਪੰਜ ਸਾਲ ਦੀਉ ਹੋਈ ਆ, ਸੇਮ ਸੇਮ ਨੇ ਦੋਵੇ ਇੱਕੋ ਜਿਹੀਆਂ ਨੇ ਦੋਵੇ ਜਣੀਆਂ, ਆਪਸ ਚ ਕਦੀ ਲੜਨ ਬੈਠ ਜਾਂਦੀਆਂ ਨੇ ਕਦੀ ਖੇਡਣ ਲੱਗ ਜਾਂਦੀਆਂ ਨੇ।
ਹਾਂਜੀ ਹਾਂ।
ਤੇ ਇੱਕ ਅੱਜ ਨਾਨਕੇ, ਆਪਣੇ ਨਾਨਕੇ ਚਲੀ ਗਈ ਏ, ਤੇ ਹੁਣ ਦੂਜੀ ਰੋਂਦੀ ਪਈ ਏ, ਕਿ ਉਹ ਚਲੀ ਪਈ ਗੁਰਸੀਤ ਚਲੀ ਗਈ ਮੈਂ ਹੁਣ ਇਕੱਲੀ ਰਹਿ ਗਈ, ਮੈਂ ਹੁਣ ਕਿਹਦੇ ਨਾਲ ਖੇਡਾਂਗੀ ਤਾਂ ਕਰਕੇ ਹੁਣ ਉਹਨੂੰ ਬਾਹਰ ਲੈ ਕੇ ਗਏ ਹੋਏ ਨੇ ਕਿਸੇ ਘਰ
ਫਿਰ ਉਹਨਾਂ ਨੂੰ ਵੀ ਭੇਜ ਦਿੰਦੇ ਨਾਲ ਹੀ।
ਹਾਂਜੀ ਉਹ ਗਈ ਨੀ ਨਾ ਹੈਗੀ ਉਹ ਕਹਿੰਦੀ ਮੈਂ ਆਪਣੀ ਮੰਮੀ ਬਿਨਾਂ ਨ ਰਹਿੰਦੀ ਹੈਗੀ।
ਠੀਕ।
ਜੇ ਬੱਚਾ ਇਕੱਲਾ ਰਹਿ ਜਾਂਦਾ ਫੇਰ ਤੇ ਚਲੋ ਚਲਿਆ ਜਾਂਦਾ ਉਹ ਕੱਲੇ ਨੀ ਨਾ
ਹਾਂਜੀ-ਹਾਂਜੀ
ਤਾਂ ਕਰਕੇ ਫਿਰ ਉਹਨੂੰ ਘਰ ਹੀ ਰਹਿਣਾ ਪਿਆ ਤੇ ਹੁਣ ਉਹ ਕਿਤੇ ਗਈ ਹੋਈ ਹੈ ਕਿਸੇ ਘਰ ਖੇਡਣ ਵਾਸਤੇ। ਹੋਰ ਦੱਸੋ ਮੈਮ, ਵਧੀਆ ਮੈਮ ਖਾਣ ਨੂੰ ਮੰਗ ਲੈਂਦੀਆਂ ਨੇ ਕੁਛ ਹੁਣ ਤੁਸੀਂ ਵੇਖੋ ਕਿ ਹੁਣ ਆਏਗੀ ਬਾਹਰੋਂ ਆਏਗੀ ਤੇ, ਮੈਗੀ ਮੈਗੀ ਚਾਹੀਦੀ ਹੈ ਖਾਣ ਨੂੰ ਲੇਸ ਚਾਹੀਦੇ ਹੈ ਕੁਰਕਰੇ ਚਾਹੀਦੇ ਆ ਨਾਲੇ ਇੰਨੀ ਕੁ ਜ਼ਿਆਦਾ ਖਾਂਸੀ ਹੋਈ ਪਈ ਹੈ ਫਿਰ ਵੀ ਨਾ ਖਾਣ ਨੂੰ ਕੁਛ ਨਾ ਕੁਛ ਚਾਹੀ ਦਾ ਬੱਚਿਆਂ ਨੂੰ।
ਹਾਂਜੀ ਵੈਸੇ ਕੁਰਕਰੇ ਤਾਂ ਸਿਹਤ ਲਈ ਵਧੀਆ ਨਹੀਂ ਹੁੰਦੇ ਕੁਰਕਰੇ, ਲੇਜ਼, ਮੈਗੀ ਬੀਮਾਰ ਹੀ ਕਰਦੇ ਏ।
ਕੁਛ ਮੌਸਮ ਵੀ ਮੈਮ ਏਦਾਂ ਦਾ ਗਰਮੀ ਜ਼ਿਆਦਾ ਹੋਣ ਕਰਕੇ ਨਾ ਪਚਦਾ ਵੀ ਨੀ ਹੈਗਾ। ਪਰ ਬੱਚਿਆਂ ਨੇ ਕਿੱਥੇ ਸੁਣਨਾ ਨਾ, ਬੱਚਿਆਂ ਨੇ ਤੇ ਆਪਣੇ ਵੇਖਣਾ ਕਿ ਹਾਂ ਮੈਨੇ ਖਾਣਾ ਮੈਨੇ ਖਾਣਾ, ਤੇ ਹੁਣ ਉਹਨੂੰ ਮਤਲਬ ਦੁਕਾਨ ਤੇ ਗਿਆ ਸੀ ਮੇਰਾ ਭਤੀਜਾ ਤੇ ਓਨੂੰ ਦੁਕਾਨ ਤੋਂ ਲਿਆ ਕੇ ਚੀਜ਼ਾਂ ਦਿੱਤੀਆਂ ਨੇਗੀਆਂ। ਤੇ ਹੁਣ ਕਿਸੇ ਘਰ ਗਈ ਹੈ ਆ ਕੇ ਉਹ ਖਾਏਗੀ ਨਾਲ ਇੰਨੀ ਖਾਂਸੀ ਹੋਈ ਪਈ ਐ।
ਹਾਂਜੀ ਬੱਚੇ ਕਾਨੂੰ ਦੇਖਦੇ ਨੇ ਵੀ ਓ ਵਾਅ ਨਾਲ ਸੀ।
ਹਾਂਜੀ ਬੱਚੇ ਆਪਣੀ ਸਿਹਤ ਵੱਲ ਕਿੱਥੇ ਵੇਖਦੇ ਨੇ ਉਹਨਾਂ ਨੂੰ ਤੇ ਮੈਡੀਸ ਨ ਦੇਈ ਜਾਓ ਖਾਈ ਜਾਣਗੇ। ਉਹ ਨੂੰ ਉਹਨਾਂ ਦੀ ਮੈਡੀਸਨ ਸਗੋਂ ਮਿੱਠੀ ਵੀ ਹੁੰਦੀ ਹੈ ਆਪਣੀ ਮੈਡੀਸਨ ਨਾਲੋਂ।
ਹਾਂਜੀ-ਹਾਂਜੀ
ਉਹ ਇ ਚੀਜ਼ ਨਾ ਦੇਖਦੇ ਕਿ ਅਸੀਂ ਬਿਮਾਰ ਹੋਏ ਹਾਂ ਉਹ ਤੇ ਸਿਰਫ ਆਪਣਾ ਵੇਖਦੇ ਏ, ਕਿ ਹਾਂ ਸਾਨੂੰ ਭੁੱਖ ਲੱਗੀ ਹੈ ਸਾਡਾ ਦਿਲ ਕਰਦਾ ਪਿਆ ਤੇ ਅਸੀਂ ਖਾਣਾ ਆ ਬਸ।
ਹਾਂਜੀ ਹਾਂਜੀ ਮੈਮ
ਸੱਤ ਵਜ ਜੇ ਸੀਗੇ ਸ਼ਾਮ ਦੇ ਰਾਤੀ ਸੱਤ ਵੱਚੀ ਕਹਿੰਦੀ ਮੈਂ ਤੇ ਕੋਲਡ ਡਰਿੰਕ ਪੀਣੀ ਹੈ ਕੋਲਡ ਡਰਿੰਕ ਹੀ ਪੀਣੀ ਹੈ, ਫਿਰ ਉਹ ਫਰਿੱਜ ਚ ਕੋਲਡ ਡਰਿੰਕ ਕੱਢੀ ਤੇ ਬਿਲਕੁਲ ਠੰਡੀ ਪਈ ਹੋਈ ਸੀ, ਉਹ ਠੰਡੀ ਕੋਲਡ ਡਰਿੰਕ ਪੀਤੀ ਹੈ ਤੇ ਅੱਜ ਛਾਤੀ ਜਾਮ ਹੋਈ ਪਈ ਹੈ ਬਿਲਕੁ ਕੋਲਡ ਖਾਂਸੀ ਵਗੈਰਾ ਹੋ ਗਈ ਏ। ਮੰਨਦੇ ਨੀ ਹੈਗੇ ਬੱਚੇ ਅੱਜ ਕੱਲ੍ਹ ਜਿੱਦ ਬੜੀ ਕਰਦੇ ਨੇ ਤੇ ਜਿੱਦ ਕਰਕੇ ਫਿਰ ਉਹਨਾਂ ਨੂੰ ਚੀਜ਼ ਦੇਣੀ ਪੈਂਦੀ ਏ।
ਹਾਂਜੀ ਹਾਂਜੀ ਇਨੀ ਵੀ ਜਿੱਦ ਬੱਚੇ ਨੂੰ ਮਾੜੀ ਹੁੰਦੀ ਹੈ। ਹਾਂਜੀ ਮੇਰਾ ਬ੍ਰਦਰ ਹੈ ਛੋਟਾ ਏ।
ਠੀਕ ਹੈ ਮੈਮ ਤੇ ਫਿਰ ਉਹ ਵੀ ਮੈਮ ਚੀਜ਼ਾਂ ਮੰਗਦਾ ਹੋਏਗਾ, ਖਾਣ ਪੀਣ ਵਾਸਤੇ, ਲੇਸ ਕੁਰਕੁਰੇ ਤਾਂ ਅੱਜ ਕੱਲ੍ਹ ਵੇਖੋ ਸਾਰੇ ਹੀ ਮੰਗਦੇ ਏਂ। ਹੜਾ ਮੈਮ ਹੈਲੋ ਹੈਲੋ ਹੈਲੋ
ਕੀ ਚੱਲਦਾ